ਜੀ ਸਤਿ ਸ਼੍ਰੀ ਅਕਾਲ।
ਹ
ਹੈਲੋ। ਹੈਲੋ ਕਸ਼। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹੋਰ ਕਿਵੇਂ ਹੋਣ ਆਪ ਹਾਂਜੀ ਹਾਂਜੀ ਆ ਰਹੀ ਹੈ ਆਪ ਦੱਸੋ
ਬਸ ਵਧੀਆ ਤੁਸੀਂ ਸੁਣਾਓ।
ਜੀ ਬਸ ਵਧੀਆ ਉਥੇ ਵੀ ਨਾਸ਼ਤਾ ਨੂਸ਼ਤਾ ਕਰਕੇ ਜੇ ਨ ਬਸ ਬਸ ਅਸੀਂ ਵੀ ਨਾਸ਼ਤਾ ਨੁਸ਼ਤਾ ਕਰਕੇ ਅਜੇ ਹੀ ਨਿਪਤੇ ਆ ਮੈਂ ਕਿਹਾ ਚੱਲ ਤੁਹਾਨੂੰ ਕਾਲ ਕਰਨ ਦੀ ਹੈ ਤੁਸੀਂ ਤੇ ਕਾਲ ਕਰਦੇ ਅਸੀਂ ਤੁਹਾਨੂੰ ਯਾਦ ਕਰ ਲਈਏ ਬਸ ਵਧੀਆ ਹੋਰ ਸੁਣਾਓ ਅੱਜ ਕੱਲ ਸ਼ੋਪਿੰਗਾਂ ਵਗੈਰਾ ਹੋ ਰਹੀ ਹੈ ਨਹੀਂ।
ਹਾਂ ਸ਼ੋਪਿੰਗ ਤਾਂ ਹੁੰਦੀ ਰਹਿੰਦੀ ਹੈ ਤਾਂ ਸਾਡੀ। ਸਾਡੀੇ ਹਾਂਜੀ ਸ਼ੋਪਿੰਗ ਤਾਂ ਸਾਡੀ ਚੱਲਦੀ ਰਹਿੰਦੀ ਹੈ ਕਦੇ ਕੁਛ ਖ਼ਰੀਦਲੋ ਕਦੇ ਕੁਛ ਖ਼ਰੀਦ ਲੋ ਕਦੇ ਹਾਂਜੀ।
ਉਹ ਤਾਂ ਹੈਗਾ ਅੱਜ-ਕਲ ਗਰਮੀ ਈਤਨੀ ਐ ਤਾਂ ਲੋਕੀ
ਸਾਲੋ ਹਾਂਜੀ ਸਾਲੋ ਬਸ ਉਥੇ ਸ਼ੋਪਿੰਗ ਹਾਂਜੀ ਸਾਲੋ ਤੇ ਸ਼ੋਪਿੰਗ ਤੇ ਸਾਡੀ ਸਾਡੇ ਬਾਰਾਂ ਮਹੀਨੇ ਹੀ ਚੱਲਦੀ ਰਹਿੰਦੀ। ਕਦੇ ਰੁਕਦੀ ਸਾਲ ਰੁਕਦੀ ਸ਼ੋਪਿੰਗ
ਉਹ ਤਾਂ ਹੈ ਹੀ ਐ ਕਦੀ ਕਦੇ ਕੁਛ ਕਦੇ ਵਿਆਹ ਹੋਜੇ ਵਿਆਹ ਅਗਰ ਤੇ ਪੂਰੇ ਪ੍ਰੋਪਰ ਸਾਰੇ ਕੱਪੜੇ ਨਵੇਂ ਆਦੇ ਆ ਘਰ ਦੇ ਵਿਆਹ ਚ ਸਾਰੇ ਹਲਦੀ ਦਾ ਇਹ ਲੈਣਾ ਐ। ਮਹਿੰਦੀ ਦਾ ਇਹ ਲੈਣਾ ਆ ਹਾਂ ਭਾਵੇਂ ਉਹ ਕੱਪੜੇ ਤੁਹਾਡੇ ਕੋਲ ਹੋਣ ਫੇਰ ਵੀ ਅਸੀਂ ਨਵੇਂ ਲੈ ਕੇ ਆਦੇ ਆ,
ਉਹ ਕਹਿੰਦੇ ਆ ਉਹ ਹਾਂਜੀ ਉਹ ਅਸੀਂ ਲੋਗ ਐ ਣੇ ਆ ਕਿ ਉਹ ਜੋੜਾ ਅਸੀਂ ਪਾ ਰੱਖਿਆ ਐ ਉਹਦੇ ਨਾਲ ਸਾਡੀ ਫੋਟੋ ਖਿੱਚ ਰੱਖੀ ਏ। ਉਹ ਜੋੜਾ ਅਸੀਂ ਇਸ ਕਰਕੇ ਦੁਬਾਰਾ ਨਹੀਂ ਪਾਣਾ ਦੂਜਾ ਪਾਣਾ ਐ ਤੁਹਾਨੂੰ ਪਤਾ ਹੀ ਐ ਹਾ ਇਹ ਸਭ ਚੀਜ਼ਾਂ ਅੱਛਾ ਹਾਂਜੀ ਇਹ ਸਭ ਚੀਜ਼ਾਂ ਜਾਂ ਸੋਚ ਕੇ ਨਾ ਤੇ ਉਹੀ ਕਹਿੰਦੇ ਨੇ ਕਿ ਆਪਣਾ ਉਹ ਬਈ ਫੇਰ ਲਾਲਚ ਮਨ ਚ ਆਈ ਜਾਂਦੀ ਏ, ਅਗਰ ਅਸੀਂ ਕਦੇ ਬਾਜ਼ਾਰ ਸਬਜ਼ੀ ਸੁਬਜੀ ਲੈਣ ਵੀ ਜਾਂਨੇ ਆ ਜਾਂ ਸ਼ਾ ਕੁਛ ਹੋਰ ਵੀ ਕੰਮ ਵਾਸਤੇ ਆਪਣੇ ਬੱਚਿਆਂ ਦੇ ਕੰਮ ਵਾਸਤੇ ਜਾਨੇ ਆ ਜਾਂ ਕਿਸੇ ਵੀ ਕੰਮ ਵਾਸਤੇ ਜਾਨੇ ਆ। ਤੇ ਕੁਛ ਵੀ ਬਾਹਰ ਦੇਖਣੇ ਆ ਤੇ ਮਨ ਕਰਦਾ ਅਰੇ ਲੈ ਲਈਏ। ਹਾਂਜੀ ਉਹ
ਜੋੜਾ ਅਸੀਂ ਪਾਇਆ ਸਾਨੂੰ ਕੋਈ ਕਹਿਣਾ ਨਹੀਂ ਕਿ ਅਸੀਂ ਇਹ ਜੋੜਾ ਪਾਇਆ ਦਾ ਆਇਆ। ਸਾਨੂੰ ਕੋਈ ਕਹਿਦੇ ਗਾ ਤੁਸੀਂ ਇਹ ਜਿਹੜਾ ਪਿਛਲੇ ਵਿਆਹ ਵੀ ਪਾਇਆ ਸੀ ਇਸ ਵਿਆਹ ਵੀ ਪਾ ਲਿਆ। ਕਿਵੇਂ ਸਾਨੂੰ ਇਹ ਵੀ ਸ਼ਰਮਿੰਦਗੀ ਹੁੰਦੀ ਐ। ਤੁਹਾਨੂੰ ਕੋਈ ਇਹ ਹੁੰਦਾ ਆ ਕਿ ਚਲੋ ਪਿਛਲੇ ਕਿੰਨੇ ਵੇਖੇ ਏ ਸਾਨੂੰ ਪੈਂਟ ਸ਼ਰਟ ਪਾ ਰਹੇ ਅਸੀਂ ਇਹੀ ਪੈਂਟ ਸ਼ਰਟ ਪਾ ਲੈਂਨੇ ਆ।
ਹ ਔਰ-ਔਰ-ਔਰ ਉਹ ਨਾ ਖ਼ਰੀਦਾਰੀ ਨਹੀਂ ਕਰਦੇ। ਸਾਨੂੰ ਸਾ ਹਾਂਜੀ ਉਹ ਖਰੀਦਦਾਰੀ ਮੈਂ ਮੇਰੇ ਹਸਬੈਂਡ ਵੀ ਖਰੀਦਦਾਰੀ ਨਹੀਂ ਕਰਦੇ ਮੈਨੂੰ ਉਹਨਾਂ ਵਾਸਤੇ ਖੁਦ ਖਰੀਦਣਾ ਪੈਂਦਾ ਐ ਉਹ ਕਹਾਂਗੇ ਅਰੇ ਮੈਂ ਤੇ ਇਹੀ ਪਾ ਕੇ ਚਲਾ ਜਾਗਾ ਮ ਸ਼ੌਕ ਅਸੀਂ ਨੀ ਖਰੀਦਣੇ ਤੇ ਸਾਨੂੰ ਸ਼ਰਮ ਆਦੀ ਜਿਹੜੇ ਅਸੀਂ-ਅਸੀਂ ਨਵੇਂ ਪਾ ਰਹੇ ਆ ਔਰ ਉਹਨਾਂ ਨੂੰ ਪੁਰਾਣਾ ਪਹਿਨਾਈਏ।
ਮੇਰੇ ਹਸਬੈਂਡ ਵੀ ਕਦੀ ਕੰਦਾਰੀ ਨੀ ਕਰਦੇ ਆ ਉਹ ਸਾਫ਼ ਮਨਾ ਕਰ ਰਿਆ ਕਿ ਤੂੰ ਮੇਰੇ ਵਸਤੇ ਕੁੱਛ ਨਾ ਲਿਆ ਕਰ ਮੇਰੇ ਕੋਲ ਕੱਪੜੇ ਬਹੁਤ ਐ ਮੈਂ ਨਹੀਂ ਫਿਰ ਕੀ ਹੋਇਆ ਜੇ ਬੰਦਾ ਨਾ ਮਤਾ ਕੀ ਐ ਇੱਕ ਇਨਸਾਨ ਨੂੰ ਅੱਛਾ ਲੱਗਦਾ ਹੁਣ ਜਿਵੇਂ ਅਸੀਂ ਬਾਜ਼ਾਰ ਜਾਂਦੇ ਆ ਕੋਈ ਸੂਟ ਟੰਗਿਆ ਦੇ ਭਾਵੇ ਜੈਂਟਸ ਹੋਏ ਲੇਡੀਜ਼ ਹੋਏ। ਅੱਛਾ ਲੱਗੇ ਨਾ ਫੇਰ ਮੰਲ ਹੁਣ ਲੈ ਕੇ ਹੀ ਜਾਓ ਘਰ ਉਹ ਅਸੀਂ ਲੈ ਕੇ ਨੀ ਆਵਾਂਗੇ ਨਾ ਅਸੀਂ ਘਰ ਆ ਜਾਂਗੇ ਸਾਡੀ ਸਾਡੀ ਵਾਰ-ਵਾਰ ਨਾ ਦਿਲ ਜਾਏਗਾ ਹਾ ਉਹ ਸੂਟ ਕਿੰਨਾ ਸੋਹਣਾ ਸੀ ਮੈਂ ਲਿੱਤਾ ਨੀ ਮੈਂ ਜਾਵਾਂ ਲੈ ਕੇ ਆਵਾਂ, ਨਵਾ ਲੈ ਕੇ ਆਵਾਂ, ਜਦੋ ਤੱਕ ਉਹ ਮੈ ਸੂਟ ਨੀ ਲੱਗ ਗਿਆ ਸਾਡਾ ਉਹੀ ਓ ਹੋਹੇਗਾ ਕਿ ਹਾਏ ਅਸੀਂ ਸੂਟ ਛੱਡ ਕਿਵੇਂ ਦਿੱਤਾ ਫਿਰ ਮਿਲੇਗਾ ਨਹੀਂ ਮਿਲੇਗਾ। ਕਿੰਨਾ ਚੰਗਾ ਲੱਗਦਾ ਪਾਇਆ ਦਾ,
ਪਤੈ ਮੈਂ ਕਿੰਨਾ ਹਾਂਜੀ ਮੇਰੇ ਮੈਂ ਕਿਧਰੇ ਵੀ ਸ਼ੋਪ ਕਰਨ ਜਾਨੀ ਆ ਨਾ ਦੂਜਿਆਂ ਵਾਸਤੇ ਲੈਣ ਜਾਨੀ ਆ ਆਪਣੇ ਵਾਸਤੇ ਵੀ ਉਠਾ ਲੈਨੀ ਆਂ। ਫੇਰ ਆਖਦੇ ਨੇ ਇਹਨਾਂ ਨੂੰ ਆ ਆਖਦੇ ਨੇ ਤੈਨੂੰ ਚੈਨ ਨੀ ਪੈਂਦਾ। ਕਿ ਤੂੰ ਅਜੇ-ਕੱਲ ਲੈ ਕੇ ਆਈ ਏ ਫਿਰ ਅੱਜ ਉਠਾ ਲਿਆਈ ਏ ਮੇਰਾ ਬੇਟਾ ਮੇਰਾ ਬੇਟਾ ਵੀ ਐਦਾਂ ਕਿ ਮੰਮ ਮੰਮਾ ਤੁਆਨੂੰ ਨਾ ਬਸ ਪਤਾ ਨੀ ਕਿੰਨੇ ਈ ਖਰੀਦਣੇ ਹੁੰਦੇ ਨੇ ਮੈਂ ਖਿਆ ਬੇਟਾ ਅਜ ਐ ਪਾਵਾਂਗੀ ਕੱਲ ਐ ਪਾਵਾਂਗੀ। ਪਰਸੋਂ ਐ ਪਾਵਾਂਗੀ ਔਰ ਕਨ ਓ ਬਈ ਅਸੀਂ ਲੋਕ ਤਿੰਨ ਚੀਜ਼ਾਂ ਦਾ ਸ਼ੌਕ ਇੱਕ ਲਿਪਸਟਿਕ, ਈਅਰਿੰਗਸ ਔਰ ਐ ਬਈ ਕੰਨਾ ਇਚ ਪਾਣ ਵਾਸਤੇ ਟੋਪਸ ਵੀ ਇੱਕੋ ਡਿਜ਼ਾਇਨ ਦੇ ਚਾਈਦੇ ਨੇ ਸਾਨੂੰ ਲੋਗਾਂ ਨੂੰ। ਬਸ ਐ ਸਭ ਚੀਜ਼ਾਂ ਦਾ ਈ ਤੇ ਸ਼ੋਂਕ ਏ।
ਬਹੁਤ ਜ਼ਿਆਦਾ ਸ਼ੋਂਕ ਏ। ਐ ਤੇ ਐ ਹੁੰਦਾ ਆ ਜੀ, ਜੀ। ਮੇਰਾ ਤੇ ਐ ਹੁੰਦਾ ਆ ਪਤਾ ਕੀ ਐ ਹਾਂਜੀ ਮੈਂ ਅਪ ਅਪਨਾ ਸੂਟ ਲੈਣ ਜਾਵਾਂਗੀ ਤੇ ਮੇਰੇ ਹਸਬੈਂਡ ਦਾ ਜ਼ਰੂਰ ਲੈ ਕੇ ਆਵਾਂਗੀ ਅਪ ਆਪਣੇ ਬੇਟੇ ਦਾ ਲੈਣ ਜਾਵਾਂਗੀ ਤਾਂ ਵੀ ਹਸਬੈਂਡ ਦਾ ਆਏਗਾ ਮੇਰੇ ਹਸਬੈਂਡ ਦੇ ਕੱਪੜੇ ਕ ਪਲਸਰੀ ਹੁੰਦੇ ਹੈ ਜਿਹਦੇ ਵੀ ਕੱਪ
ਨਾਂਜੀ
ਮੈਂ ਹਸਬੈਂਡ ਲਈ ਕੁਛ ਨਾ ਕੁਛ ਜ਼ਰੂਰ ਲੈ ਕੇ ਆਂਦੀ ਆਂ ਮੈ ਪਤਾ ਨੀ ਕਿਉਂ ਮੈਨੂੰ ਕੁੱਛ ਵੀ ਮਿਲ ਜਾਂਦੀ ਐ ਕਿ ਮਨ ਕਰਦੈ ਕਿ ਹੁਣ ਤੇ ਨਾਂ ਛੱਡਣੀ ਨੀ ਐ ਹੁਣ ਲੈ ਲਓ। ਹਸਬੈਂਡ ਕੈਂਦੇ ਮੈਂ ਪੱਕਾ ਫਿਕਸ ਹੋਇਆ ਵਾ ਜੀ, ਜੀ।
ਅਸੀ ਕਿਧਰੇ ਵੀ ਅਸੀ ਕਿੱਧਰੇ ਵੀ ਜਾਈਏ ਮਨ ਚ ਐ ਰੈਂਦਾ ਕਿ ਹਾਂ ਬਈ ਅਸੀਂ ਐ ਚੀਜ਼ ਅਗਰ ਆਪਣੀ ਲੈ ਰੇ ਆਂ ਤੇ ਬਈ ਕੁਛ ਬੱਚੇ ਦਾ ਵੀ ਲੈ ਲਈਏ ਕੁਛ ਹਸਬੈਂਡ ਦਾ ਵੀ ਲੈ ਲਈਏ ਮਨ ਠੀਕ ਹੋ ਜਾਂਦੈ ਕਿ ਬਈ ਅਸੀਂ ਕੱਲੇ ਲੈ ਕੇ ਜਾਣਗੇ ਸਾਨੂੰ ਗੱਲਾਂ ਸੁਣਾਨਗੇ। ਬਈ ਤੁਸੀ ਆਪਣਾ ਤੇ ਖ਼ਰੀਦ ਲਿਆਏ ਓ ਸਾਡਾ ਤੇ ਪੁੱਛਿਆ ਵੀ ਨੀ ਤੇ
ਸਾਡੇ ਮਨਾ ਕਰਦੇ ਆ ਪਰ ਪਰ ਮੇਰਾ ਇਹੀ ਹੈ ਅਗਰ ਮੈਂ ਆਪਣਾ ਲੈਣ ਜਾ ਰੀ ਆ ਤਾਂ ਮੈਂ ਆਪਣਾ ਲੈ ਨੀ ਆਵਾਂਗੇ ਆਪਣੇ ਹਸਬੈਂਡ ਦਾ ਨਾਲ ਲੈ ਕੇ ਆਵਾਂਗੀ ਕਿਤੇ ਨੇ ਮੈਨੂੰ ਬੇਟੀ ਦਾ ਕੋਈ ਸਮਾਨ ਲੈ ਕੇ ਜਾਣਾ ਪੈ ਰੇਆ ਕੁਛ ਨਾ ਕੁਛ ਲੈ ਕੇ ਆਵਾਂਗੀ। ਮਲਾਉਂਦਾ ਨਹੀਂ ਮੈਂ ਗਈ ਕੁਛ ਜੀ ਜੀ ਮੈਂ ਓਨਾ ਦਾ ਪੈਲਾ ਲਿਆਂਦੀ ਆ ਆਪਣਾ ਮਗਰੋਂ
ਅੱਛੀ ਗੱਲ ਐ ਕਿਉਂਕਿ ਦੇਖੋ ਅਗਰ ਅਸੀਂ ਆਪਣੇ ਵਾਸਤੇ ਸ਼ੋਪਿੰਗ ਕਰਾਂਗੇ ਤਾਂ ਆਪਣੇ ਪਰਿਵਾਰ ਆਪਣੇ ਪਰਿਵਾਰ ਵਾਸਤੇ ਸ਼ੋਪਿੰਗ ਕਰਾਂਗੇ ਤੇ ਆਪਣਾ ਪਰਿਵਾਰ ਵਾਲੇ ਵੀ ਖੁਸ਼ ਹੋੋਂਗੇ ਕਿ ਬਈ ਅਲ ਖੁਦ ਆਪਣੀ ਕੱਲੀ ਸ਼ੋਪਿੰਗ ਨੀ ਕਰਦੀ ਘੱਟ ਤੋਂ ਘੱਟ ਪਰਿਵਾਰ ਨੂੰ ਲੈ ਕੇ ਹਾ ਸਾਰਿਆਂ ਨੂੰ ਸਾਰਿਆਂ ਦੀ ਸ਼ੋਪਿੰਗ ਕਰਦੀ ਐ ਤੇ ਓਨਾ ਨੂੰ ਵੀ ਰੈਂਦਾ ਐ ਕਿ ਚਲੋ ਕੋਈ ਗੱਲ ਨੀ ਅਸੀਂ ਕਮਾ ਕਾਏ ਵਾਸਤੇ ਰਏ ਆਂ।
ਬਿਲਕੁਲ, ਬਿਲਕੁਲ ਓ, ਓ ਤੇ ਓ ਸਗੋਂ ਮਨਾ ਕਰਦੇ ਐ। ਕੈਂਦੇ ਨਾ ਮੇਰੇ ਅਸਤੇ ਇੰਨੀ ਸ਼ੋਪਿੰਗ ਨਾ ਕਰੇ ਕਰ ਅੱਗੇ ਕੱਪੜੇ ਪਾਏ ਤੇ ਜਦੋਂ ਜਾਨੀ ਮੇਰਾ ਜੋੜਾ ਲੈ ਆਨੀ ਏ ਕਦੀ ਮੇਰੇ ਲੋਵਰ ਟੀ ਸ਼ਰਟ ਲੈਨੀ ਮੈਂ ਹੁਣ ਚੰਗਾ ਲੱਗਦੈ ਕਿਸੇ ਨੇ ਬੌਤ ਨੇ ਸਟੇਚੂ ਨੇ ਪਾਏ ਹੁੰਦੇ ਐ ਤੇ ਇੱਕਦਮ ਚਾਂਦਾ ਕਿ ਬਲੈਕ ਕਲਰ ਬੜਾ ਅੱਛਾ ਲੱਗ ਰੇਆ ਅੱਛਾ ਲੱਗੇਗਾ ਪਾਇਆ ਦਾ ਵੀ ਤੇ ਮੈਂ ਕਹਿੰਦੀ ਮੈਨੂੰ ਚੰਗਾ ਸਵਾ ਲੈਂਨੀ ਮੈਂ ਮਨ ਚ ਕਿਉਂ ਰੱਖਾ ਓ ਗੱਲ ਅੱਛਾ ਲੱਗ ਰੇ ਕਰਵਾ ਕੇ ਕਰ ਲਿਓ ਹੋਰ ਵਾਰ ਵਾਰ ਦਿਲ ਚ ਵਧੀਆ ਏ ਤੇ ਘਰ ਈ ਲੈ
ਨਈ ਨਈ ਐ ਈ ਐ ਈ ਤੇ ਹੁੰਦੈ ਕਿ ਅਸੀਂ ਲੋਕ ਆਪਣੀ ਸ਼ੋਪਿੰਗ ਕਰਦੇ ਆਂ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਦੇ ਆਂ ਕਿ ਬਈ ਅਸੀਂ ਲੇਆ ਐ ਤੇ ਅਸੀਂ ਆਪਣੇ ਪਰਿਵਾਰ ਦੀ ਵੀ ਸ਼ੋਪਿੰਗ ਕਰਕੇ ਜਾਈਏ ਕਮ ਸੇ ਕਮ ਅਗਰ ਸਾਡੀ ਖ਼ੁਸ਼ੀ ਹਾਂਜੀ ਅਪਨੇ ਮਨ ਇਚ ਚਾਏ ਹੋ ਚਾਹੇ ਉਹ ਬੋਲਣ ਨਾ ਬੋਲਣ ਕਿ ਸਾਡੇ ਵਾਸਤੇ ਕੁਛ ਖਰੀਦ ਕੇ ਲਿਆਏ ਨੀ ਲਿਆਏ ਮਤਲਬ ਇੱਕ ਮਨ- ਵਿਚ ਆ ਜਾਂ ਸਾਡੇ ਮਨ ਵਿੱਚ ਇੱਕ ਆ ਜਾਂਦਾ ਕਿ ਅਸੀਂ ਆਪਣਾ ਖਰੀਦਿਆ ਤੇ ਆਪਣੇ ਪਰਿਵਾਰ ਵਾਸਤੇ- ਵੀ ਆਪਣੇ ਬੱਚਿਆਂ ਵਾਸਤੇ ਆਪਣੇ ਹਸਬੈਂਡ ਵਾਸਤੇ- ਬਈ ਆਪਣੀ ਸਸ ਵਾਸਤੇ ਸਭ ਚੀਜ਼ ਖਰੀਦ ਕੇ ਲੈ ਜਾ ਜਾਈਏ ਮਨ ਵਿੱਚ- ਚਾਅ ਹੀ ਹੁੰਦਾ ਏ ਬਈ ਆਪਣਾ ਹਾਂਜੀ। ਤੁਹਾਨੂੰ ਪਤਾ ਹੈ ਕਿ ਆਜ ਕਲ ਦੀ ਹਾਂਜੀ।
ਵੀ ਉਹ ਹੁੰਦਾ ਵੀ ਬਹੁਤ ਚੀਜ਼ ਅਸੀਂ ਆਪਣੇ ਤੋਂ ਸ਼ੋਪਿੰਗ ਕਰੀਏ ਆਪਣੇ ਹਸਬੈਂਡ ਵਸਤੇ ਵੀ ਕਰੀਏ ਬਹੁ- ਕਿਤੇ ਕਿਤੇ ਨਹੀਂ ਹੁੰਦਾ ਕਿ ਹਾਂ ਚੱਲ ਛੱਡ ਆਪਣੇ ਵਾਸਤੇ ਕਰ ਲਈ ਬਸ ਬਹੁਤ ਇਤਨਾ ਹੀਂ। ਐ ਵੀ ਕਈਆਂ ਕਈਆਂ ਨੂੰ ਚਾਅ ਹੁੰਦੇ ਆ ਕਈਆਂ ਕਈਆਂ ਨੂੰ ਚਾਅ ਨੀ ਹੁੰਦਾ। ਬਟ ਮੈਨੂੰ ਬੜਾ ਆ ਮੈਂ ਕੁਛ- ਵੀ ਲੈਣ ਜਾਵਾਂ ਆਪਣੀ ਫੈਮਿਲੀ ਵਾਸਤੇ ਰੱਖਦੀਆਂ ਮੈਂ ਨਹੀਂ ਪਹਿਲਾ ਐਂ ਮੇਰੇ ਐ- ਮੈਨੂੰ ਬਹੁਤ ਬੜਾ ਚਾਅ ਆਇ ਕਿ ਮੈਂ ਆਪਣੀ ਫੈਮਿਲੀ ਨੂੰ ਮਤਲਬ ਕੁਛ ਸਰਪਰਾਈਜ- ਸਰਪ੍ਰਾਈਜ਼ ਦੇਣ ਦਾ ਨਾ ਬੜਾ ਸ਼ੌਕ ਹੈ ਕਿਸੇ ਨੂੰ ਮਤਲਬ ਗਿਫਟ ਦਾ ਸਰਪਰਾਈਜ ਦਾ ਤੇ ਮੇਨੂੰ ਸਰਪ੍ਰਾਈਜ਼ ਜਿਆਦਾ- ਉਹ ਹੁੰਦੇ ਐ।
ਔਰ ਅੱਜ ਕੱਲ੍ਹ ਦੇ ਅਸੀਂ ਤਾਂ ਸਰਪ੍ਰਾਈਜ਼ ਦਿੰਨੇ ਦਿੰਨੇ ਆ ਆ ਸਾਡੇ ਬੱਚ- ਬੱਚੇ ਵੀ ਸਰਪ੍ਰਾਈਜ਼ ਦੇਣ ਲੱਗੇ ਨੇ ਆਜ ਕਲ ਤੇ ਸਾਨੂੰ ਲੋਕਾਂ ਨੂੰ। ਮੰਮੀ ਦਾ ਮੰਮੀ ਦਾ ਬਰਡੇ ਮੰਮੀ ਦਾ ਬਰਡੇ ਆ ਗਿਆ- ਫਦਰ ਫਾਦਰ ਡੇ ਆ ਗਿਆ ਮਦਰ ਡੇ ਆ- ਬਈ ਮਾਵਾਂ ਦਾ ਤੇ ਪਾਪਾ ਪਾਪਾ ਦਾ ਇਹਸਾਨ ਡੈ-
ਜਿਵੇਂ ਬ ਮਦਰਸ ਡੇ ਫਾਦਰਸ ਡੇ ਬ੍ਰਦਰਸ ਡੇ ਸਿਸਟਰਸ ਡੇ। ਇਹ ਪਹਿਲੇ ਅੰਗਰੇਜ਼ੀ ਮਨਾਦੇ ਸੀ ਹੁਣ ਤੇ ਤੁਹਾਡੇ ਵੀ ਮਨਾਨ- ਲੱਗ ਗਏ ਨੇ ਹਾਂ ਹਾਂ ਮਨਾਓ ਐਨੀਵਰਸਰੀ ਆ ਰਹੀ ਐ ਬਰਡੇ ਆ ਰਿਹਾ ਐ ਕਦੀ ਕਿਤੀ- ਕਿਸੇ ਦਾ ਬਾਰਾਂ ਮਹੀਨੇ ਐ ਜੀ ਲੱਗ ਜਾਂਦੇ ਆ ਇੱਕ ਮਹੀਨੇ ਚ- ਕਿਸੇ ਦਾ ਬਰਡੇ ਇੱਕ ਮਹੀਨੇ ਕਿਸੇ ਦਾ ਬਰਡੇ ਫਿਰ ਮਦਰਸ ਡੇ ਫਾਦਰਸ ਡੇ ਬ੍ਰਦਰ ਡੇ ਸਿਸਟਰ ਡੇ ਫਿਰ ਐਨੀਵਨ- ਆਂ ਗਈਆਂ ਨੀ ਫਿਰ ਬਾਹਰ ਕਿਸੇ ਦਾ ਫਰੈਂਡ ਦਾ ਬਰਡੇ ਆ ਗਿਆ ਈ-
ਤੇ ਇਹੀ ਸਭ ਸ਼ੋਪਿੰਗ ਇਹੀ ਸਭ ਤੇ ਸ਼ੋਪਿੰਗ ਹੋ ਜਾਂਦੀਆਂ ਨੇ। ਕੀ ਬਰਡੇ ਚ ਮੰਮੀ ਨੂੰ ਕੀ ਗਿਫਟ ਦੇਣਾ ਐ? ਬੇਟੇ ਨੂੰ ਕੀ ਗਿਫਟ ਦੇਣਾ ਐ? ਤੇ ਇਹੀ ਕਹਿ ਰਹੀਏ ਨਾ ਸਾਲ ਇਹ ਬਾਰਾਂ ਮਹੀਨੇ ਜਿਹੜੇ ਹੈ ਨਾ ਐ- ਆਪਣੀ ਸ਼ੋਪਿੰਗ ਕਦੇ ਖਤਮ ਨੀ ਹੁੰਦੀ ਬਈ ਇਹ ਸ਼ੋਪਿੰਗ- ਇੱਕ ਮਨ ਚ ਲਾਲਚ ਹਾਂਜੀ ਇੱਕ ਮਾਨੀ ਚ ਲਾਲਚ ਵੀ ਰਹਿੰਦਾ।
ਹੁੰਦਾ ਕਿ ਹੈ ਉਹਦੇ ਨਾਲ ਦਾ ਪਰਸ ਨੀ ਐ ਪਰਸ ਵੀ ਲੈ ਲਓ ਉਹਦੇ ਨਾਲ ਏਅਰਿੰਗ ਐ- ਈਅਰਿੰਗ ਲੇ ਆਨੇ ਆ ਉਹਦੇ ਨਾਲ ਤੇ ਉਹ ਨੀ ਆਇਆ ਜ- ਜੁੱਤੀਆਂ ਵੀ ਐ ਜੁੱਤੀਆਂ ਲਿਆਉਣੇ ਆ ਬੜਾ ਚਾਅ ਹੁੰਦਾ ਆਪ ਮੈ ਜੁੱਤੀ- ਤਵੇ ਪੂਰਾ-
ਹਾਂ ਹਾਂਜੀ ਆਹ ਦੱਸ- ਤੌਬਾ ਹੀ ਜੇ ਸ਼ੌਕ ਸ਼ੌਂਕ ਦੀ ਗੱਲ ਹੋ ਜਾਂਦੀ। ਕਿ ਬਈ ਐ ਸਾਨੂ ਐਸਾ ਔਰ ਸ਼ਾਦੀ- ਔਰ ਸ਼ਾਦੀ ਵਿਆਹ ਵਾਲੇ ਜਦ ਸ਼ਾਦੀਆਂ ਸ਼ਾਦੀਆਂ ਹੁੰਦੀਆਂ ਨੇ- ਸਾਡੇ ਘਰਾਂ ਚ ਤੇ ਅਸੀਂ ਹੋਰ ਜ਼ਿਆਦਾ ਚਾਅ ਵਿੱਚ ਹੋਰ ਜ਼ਿਆਦਾ- ਸ਼ੋਪਿੰਗ ਕਰਨੇ ਆ ਫਿਰ ਕਹਿੰਨੇ ਹਾਂ ਅਸੀਂ ਤਾਂ ਵੱਡੇ ਵੱਡੇ ਵਾਲੇ ਸ਼ੋਰੂਮ ਤੇ- ਵੱਡੇ ਵੱਡੇ ਵਾਲੇ ਸ਼ੋਰੂਮ ਤੇ ਜਾਵਾਂਗੇ ਲਹਿੰਗੇ ਆਪਣਾ ਸਰਾਰਾ- ਗਰਾਰਾ ਅੱਜ ਕੱਲ ਕਿੰਨੇ ਚੀਜ਼ਾਂ ਚੱਲਦੀਆਂ ਨੇ- ਹਾਂ ਬਈ ਅਸੀਂ ਐ ਚੇਂਜ ਚੇਂਜ ਕਰਕੇ- ਪਾਵਾਂਗੇ ਅੱਜ ਕੱਲ ਹਾਂਜੀ।
ਹ। ਥਾਲੀ ਵੀ ਆ ਗਈ ਐ ਹਲਦੀ ਤੇ ਐ ਵਾਲੀ ਥਾਲੀ, ਹਲਦੀ ਵਾਲੀ ਥਾਲੀ, ਮੈਂਦੀ ਵਾਲੀ ਥਾਲੀ ਓ ਅੱਜ-ਕੱਲ ਲਿਖੇ ਦਾ ਆ ਗਿਆ ਸ਼ਾਦੀ ਵਾਲਾ ਗਰ ਡੈਕੋਰੇੇਸ਼ਨ ਕਰਾਓ ਲਿਖੇ ਸ਼ਾਦੀ ਵਾਲਾ ਗਰ ਫੁੱਲਾਂ ਨਾਲ ਬੜਾ ਕੁੱਛ ਚੱਲ ਪਿਆ ਏਨਾਂ ਨੇ ਬਹੁ ਜ਼ਾਦਾ ਰਵਾਜ਼ ਚਲਾਤੇ ਪੈਲੇ ਇਤਨੇ ਰਵਾਜ਼ ਹੈਈ ਨੀ ਸੀ। ਹੁਨ ਤੇ ਇਤਨੇ ਰਵਾਜ਼ ਹੋ ਗਏ ਨਾ ਡੇਢ ਹਫ਼ਤਾ ਪੈਲਾਂ ਈ ਸ਼ੁਰੂ ਹੋ ਜਾਂਦੇ ਆ ਘਰ ਪ੍ਰੋਗਰਾਮ ਪੈਲੇ ਅਖੰਡ ਪਾਠ ਭੋਗ ਪੈਂਦਾ ਉਸ ਤੋਂ ਬਾਦ ਘੋ ਟੇਲਾਂ ਹੋ ਰੀਆਂ ਨੇ ਹਲਦੀ ਮਹਿੰਦੀ ਤਾਂ ਹੁੰਦੀ ਸੀ ਨਿੱ ਨਿੱਕੀ ਮੋਟੀ ਹੁਨ ਤੇ ਏਡੇ ਵੱਡੇ-ਵੱਡੇ ਫੰਕਸ਼ਨ ਕਰਨ ਲਾਗੇ ਨਾ ਬੜੇ ਵੱਡੇ-ਵੱਡੇ ਕੀ ਹਾਂਜੀ ਅੱਜ ਹਲਦੀ ਐ ਅੱਜ ਮੈਂਦੀ ਐ। ਐ ਸਭ ਕਰਨ ਲਾਗੇ ਜੀ, ਜਾਗੋ ਕੱਢਣ ਲਾਗੇ ਜੀ। ਜਿਦੇ ਨੂੰ ਆਖਦੇ ਜਾਗੋ ਨੀ ਵੀ ਜਾਗੋ ਕੱਢਣ ਲਾਗੇ ਨੇ ਪੈਲਾਂ ਜਾਗੋ ਲੋਕੀ ਕਿੱਥੇ ਕੱਢਦੇ ਸੀ।
ਹਾਂਜੀ-ਹਾਂਜੀ।
ਜਿਨਾਂ ਦੇ ਰਵਾਜ਼ ਨੀ ਸੀ ਹੁਨ ਤੇ ਓ ਵੀ ਜਾਗੋ ਸਾਰੇ ਕੱਢਣ ਲਾਗੇ ਨੇ।
ਹੋਰ ਤੁਆਡੀ ਸ਼ੋਪਿੰਗ ਅੱਛੀ ਬਸ ਵਦੀਆ ਤੁਸੀਂ ਸੁਨਾਓ, ਬਸ ਓ ਨਾਸ਼ਤਾ ਬਾਸ਼ ਤਾ ਹੋ ਗਿਆ ਤਾਡਾ ਬ੍ਰੇਕਫਾਸਟ ਹੋ ਗਿਆ।
ਹਾਂਜੀ ਸਾਡਾ ਬ੍ਰੇਕਫਾਸਟ ਹੋ ਗਿਆ ਹਾਂਜੀ ਤ ਦੁਪੈਰ ਦੇ ਕੇ ਆਲੂ ਦੁਪੈਰ ਦੇ ਵੀ ਹੋ ਗਏ ਨੇ ਆਲੂ ਉਲੂ ਉਬਲ ਗਏ ਨੇ ਬਸ ਹੁਨ ਪੂਰੀਆਂ ਵਗੈਰਾ ਬਨਾਨੀਆਂ ਤੇ ਜਦੋਂ ਖਾਨਗੇ ਤਾਂਂਈਓ ਲਾਵਾਂਗੀ ਗਰਮ-ਗਰਮ। ਇਸ ਕਰਕੇ ਹਾਂਜੀ-ਹਾਂਜੀ ਤੁਆਡੇ ਨਾਲ ਮੈਨੂੰ ਵੀ ਗੱਲ ਕਰਕੇ ਚੰਗਾ ਲੱਗਾ ਚਲੋ ਠੀਕ ਐ ਮੈਂ ਤਾਨੂੰ ਕਰਦੀ ਆਂ।
ਮਨ ਵੀ ਚਲੋ ਫਿਰ ਦੁਬਾਰਾ ਹਾਂ ਫੇਰ-ਫੇਰ ਅਸੀਂ ਗੱਲ ਕਰਦੇ ਕਰਦੇ ਆਂ ਅਰਾਮ ਨਾਲ ਹਾਂਜੀ ਸਸ ਰੀ ਕਾਲ ਜੀ, ਸਸ ਰੀ ਕਾਲ।